ਹੈਲੋ
ਹੈਲੋ-ਹੈਲੋ।
ਹੈਲੋ, ਹਾਂਜੀ ਸਸ ਸ੍ਰੀ ਕਾਲ।
ਹਾਂਜੀ-ਹਾਂਜੀ ਸਸ ਸ੍ਰੀ ਕਾਲ ਹੋਰ ਕੀ ਹਾਲ ਏ।
ਬਸ ਮੇਰੀ ਤੇ ਵਧੀਆ ਏ ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂ-ਹਾਂ ਮੈਂ ਵੀ ਠੀਕ ਹਾਂ ਹੋਰ ਕਿੱਥੇ ਗਏ ਦੇ ਹੋ ਘੁੰਮਣ ਗਏ ਦੇ ਹੋ ਕਿਧਰੇ ਮੈਂ ਸੁਣਿਆ।
ਹਾਂਜੀ ਉਹ ਨਾ ਮੈਂ ਆਪਣੀ ਨਾਨੀ ਦੇ ਘਰ ਆਈ ਦੀ ਆ।
ਹਾਂ ਮੈਨੂੰ ਪਤਾ ਲੱਗਿਆ ਸੀ ਕਿ ਘੁੰਮਣ ਗਏ ਦਿਓ ਮੈਂ ਕਿਹਾ ਚੱਲ ਪਤਾ ਕਰਦੀ ਹਾਂ ਫੋਨ ਕਰਕੇ ਕੀ ਕਦੋਂ ਵਾਪਿਸ ਆ ਰਹੇ ਹੋ।
ਅੱਛਾ-ਅੱਛਾ ਤੇ ਫੇਰ ਹੋਰ ਤੁਸੀ ਅੱਜ ਕੀ ਬਣਾਇਆ।
ਅੱਛਾ ਮੈਂ ਬਸ ਕੀ ਬਣਾਉਣਾ ਗਰਮੀ ਚ ਰੋਟੀ ਸਬਜ਼ੀ ਬਣਾਈਏ ਜੋ ਦਾਲ ਹੁਣ ਤੇ ਦਾਲ ਕਰੇਲੇ ਬਣਾਏ ਸੀ ਦੁਪਹਿਰੇ ਮੈਂ ਕੜੀ ਚਾਵਲ ਬਣਾਏ ਸੀ। ਹਾਂ ਹਾਂ ਬਸ ਹੋਰ ਕੀ ਹੈ ਗਰਮੀ ਥੋੜੀ ਹੈ ਤੁਹਾਡੇ ਉੱਥੇ ਕਿਵੇਂ ਦਾ ਮੌਸਮ ਹੈ ਨਾਨਕੇ।
ਠੀਕ ਠਾਕ ਹੀ ਹੈ ਗਰਮੀ ਤੇ ਹੈ ਹੀ ਇੱਥੇ ਬਾਹਰ ਨਾ। ਇੱਥੇ ਵੀ ਗਰਮੀ ਹੈ ਲੱਗਦੀ ਹੈ ਗਰਮੀ ਇਹ ਥੋੜੇ ਦਿਨ ਪਹਿਲੇ ਬਾਰਿਸ਼ ਆਈ ਸੀ। ਕਿ ਮੌਸਮ ਬੜਾ ਸਹੀ ਹੋ ਗਿਆ ਸੀ ਉਹਨੇ ਸ਼ਾਮੀ ਪਤਾ ਕਿ ਸ਼ਾਮੀ ਨੇ ਇੱਕ ਦਮ ਬਦਲ ਜਿਹਾ ਆ ਜਾਂਦਾ ਤੇ ਥੋੜਾ ਠੰਡਾ ਮੌਸਮ ਹੋ ਜਾਂਦਾ ਹੈ। ਇਸ ਲਈਏ ਫਿਰ ਨਾ ਰਾਤ ਫਿਰ ਰਾਤ ਕੀ ਗਰਮੀ ਘੱਟ।
ਅੱਜ ਤੇ ਹੂ ਹੂ ਹੂ ਅੱਜ ਇੱਥੇ ਵੀ ਕੀ ਸੀ ਜੇ ਸ਼ਾਮੀ। ਪੰਜ ਵਜੇ ਤੋਂ ਬਾਅਦ ਨਾ ਠੰਡੀ ਹਵਾ ਚੱਲ ਪਈ ਤੇ ਉਹ ਅੱਜ ਨਾ ਗਰਮੀ ਮਤਲਬ ਜਿਵੇਂ ਲੱਗਦੀ। ਤੇ ਬੜੀ ਗਰਮੀ ਉਹ ਚੀਜ਼ ਨੀ ਹੈਗੀ ਅੱਜ ਗਰਮੀ ਵੀ ਤਾਂ ਬੜੀ ਪੈਂਦੀ ਪਈ ਨਾ ਹਾਂ ਹਾਂ ਹੋਰ ਸੁਣਾਓ ਤੁਸੀਂ ਮੈਂ ਮੈਂ ਕਿਹਾ ਚੱਲ ਪੁੱਛਾ ਹੂ ਮੈਂ ਕਿਹਾ ਪੁੱਛਿਆ ਹੋਰ ਸ਼ੋਪਿੰਗ ਸ਼ੂਪਿੰਗ ਨੀਤੀ ਨਾਲ ਮੈਂ ਮੈਂ ਵੀ ਜਾਣਨਾ ਮੇਰਾ ਬੇਟਾ, ਬੇਟਾ ਮਗਰ ਪਿਆ ਦਾ ਨਾਨੀ ਘਰ ਲੈ ਕੇ ਚੱਲੋ ਦੇਖੋ ਜਾਵਾਂਗੀ ਚਾਰ। ਪੰਜ ਦਿਨ ਤੱਕ ਹਾਂ ਚਾਰ ਪੰਜ ਦਿਨ ਤੱਕ ਜਾਵਾਂਗੀ ਤੇ ਦੇਖਦੇ ਹਾਂ ਹੁਣ ਹਰ ਪਾਸੇ ਗਰਮੀ ਨਾ ਦਿਲ ਨੀ ਕਰਦਾ ਪਿਆ ਘਰੋਂ ਨਿਕਲਣ ਦਾ
ਹਾਂ ਤੁਸੀਂ ਵੀ ਲਗਾਇਓ ਚ, ਅਗਰ ਤੁਹਾਡੀ ਬੇਟੀ ਤੇ ਹੋਇਆ ਹੀ ਹੈ ਤੁਹਾਡਾ ਬੇਟਾ ਤਾਂ ਰਹਿ ਗਿਆ ਸੀ ਜਾਣ ਲਈ।
ਤਦੀ ਤੱਕ ਲੈ ਕੇ ਜਾਓ ਬਈ ਉਹ ਛੱਲੀ ਆਈਏ ਤੇ ਉਹ ਆਈ ਏ ਤੇ ਹੁਣ ਮੈਂ ਜਾਣਾ ਮੈਂ ਹੁਣ ਬੇਟੀ ਨੂੰ ਇਹੀ ਤੇ ਕਹਿ ਰਹੀ ਹਾਂ ਮੈਂ ਕਿਹਾ ਤੂੰ ਘਰ ਰੁਕ ਜਾ। ਵੀ ਪਾਪਾ ਤੇ ਫਿਰ ਵੀ ਰੋਟੀ ਪਾਣੀ ਦੇਖ ਲੇਗੀ ਤੂੰ ਥੋੜੀ ਬਹੁਤੀ ਚੱਲ ਇੰਨਾ ਕੰਮ ਤੇ ਨੀ ਆਉਂਦਾ ਪਰ। ਕੰਮ ਚਲਾਓ ਤੇ ਕਰ ਹੀ ਲਏਗੀ ਤੇ ਮੈਂ ਕਿਹਾ ਬਸ। ਤੂੰ ਰੁਕ ਜਾ ਤੇ ਮੈਂ ਹੋ ਆਨੀ ਹਾਂ। ਤੇ ਮੈਂ ਹੱਸਦੀ ਪਈ ਸੀ ਉਹਨੂੰ ਮੈਂ ਕਿਹਾ ਆਟਾ ਮਲਣਾ ਸਿੱਖ ਲੈ ਤੇ ਜੇ ਬੱਚਿਆਂ ਨੂੰ ਨੀ ਮਿਲਦੇ ਮੈਂ ਕਿਹਾ ਆਟਾ ਮਲਣਾ ਸਿੱਖ ਲੈ ਤੇ ਫਿਰ ਬੰਦਾ ਰੋਟੀ ਤੇ ਬਣਾ ਸਕਦਾ ਨਾ ਚੱਲ ਸਬਜ਼ੀ ਸੁਬਜੀ ਫਿਰ ਬਾਜ਼ਾਰੋਂ ਆ ਜਾਂਦੀ ਆ ਕੁਛ। ਜੇ ਫੁਲਕੇ ਤੇ ਆਟਾ ਮੁੱਲਿਆ ਹੋਇਆ ਕਦੀ ਵੀ ਬੰਦਾ ਉਹ ਰੋਟੀ ਪਰੌਂਠੀ ਤੇ ਬੜੀ ਸੋਹਣੀ ਬਣਾ ਲੈਂਦੀ ਹੈ। ਤੇ ਮੈਂ ਵੀ ਕਹਿੰਦੀ ਵੀ ਸੀ ਵੀ ਸਿੱਖ ਲੈ ਥੋੜਾ ਬਹੁਤਾ ਕੰਮ ਹਾਂ ਹੁੰਦੇ ਦੇਖੋ ਬਸ ਕੁੱਛ ਪਤਾ ਕੀ ਰਿਜਰਵੇਸ਼ਨ ਵੀ ਤੇ ਨੀ ਹੁੰਦੀ
ਜਾਣਾ ਫਿਰ ਤੁਸੀਂ ਵੀ ਲਗਾ ਹਾਂ ਉਹ ਭੀੜਾਂ ਪਈਆਂ। ਟਰੇਨਾਂ, ਚ
ਤੁਸੀਂ ਕਿਦੇ ਚ ਗਏ ਸੀ ਟਰੇਨ ਵਿੱਚ ਗਏ ਸੀ ਜਾਂ ਆਪਣੀ ਗੱਡੀ ਚ ਹੂ ਨਹੀਂ ਤੁਸੀਂ ਕਿਦੇ ਚ ਗਏ ਸੀ ਟਰੇਨ ਹੀ ਚ ਆਪਣੀ ਗੱਡੀ ਚ
ਟ੍ਰੇਨ 'ਚ ਗਏ ਸੀ ਅਸੀਂ ਨਾ ਵੀ ਸੀਟਾਂ ਜੋ ਸੀ। ਕਨਫੋਰਮ ਹੋ ਗਈਆਂ ਹਾਂ ਕਨਫਰਮ ਸੀ ਸਾਡੀ ਸੀਟਾਂ ਅਸੀਂ ਤਾਂ ਹੀ ਗਏ ਸੀ। ਅਗਰ ਮੀਟਿੰਗ ਵਿੱਚ ਆਉਂਦੀਆਂ ਤੇ ਨਾ ਫਿਰ ਮੁਸ਼ਕਿਲ ਹੋ ਜਾਂਦਾ ਹੈ ਸੀਟਾਂ ਦਾ ਫਿਰ। ਕਨਫਰਮ ਦਾ ਹੁੰਦਾ ਕਿ ਹਾਂ ਤੁਹਾਡੇ ਕੋਲ ਤੁਹਾਡੀ ਸੀਟ ਹੈਗੀ ਤੁਸੀਂ ਬੈਠ ਕੇ ਚਲੇ ਜਾਓਗੇ ਆਰਾਮ ਨਾਲ,
ਹਾਂ ਹਾਂ ਹੋਰ ਗਰਮੀ ਬੜੀ ਹੈ ਨਾ ਵੇਟਿੰਗ ਵਿੱਚ ਲੈ ਵੀ ਨਹੀਂ ਸਕਦੇ ਕੋਈ ਨੀ ਬਿਠਾਉਂਦਾ ਆਪਣੇ ਨਾਲ ਔਰ ਆਪਣੀ ਸੀਟ ਹੋਏ ਨਾ। ਸਹੀ ਮੈਂ ਇਹੀ ਦੇਖ ਰਹੀ ਹਾਂ ਮੰਡੇ ਨੂੰ ਕਿ ਮੰਡੇ ਵਾਲੀ ਟ੍ਰੇਨ ਵੇਖਦੀ ਹਾਂ। ਤੇ ਉਹਦੇ ਚਲੀ ਜਾਂਦੀ ਹਾਂ ਕਿਉਂਕਿ ਇੱਥੋਂ ਨਾ ਜਿਵੇਂ ਅਸੀਂ ਜਿੱਥੇ ਜਾਣਾ ਹੈ। ਮੰਡੇ ਦੀ ਟ੍ਰੇਨ ਸਿੱਧੀ ਜਾਂਦੀ ਹੈ ਔਰ ਫਿਰ ਅਹ ਟਾਈਮ ਵੀ ਬੜਾ ਸੋਹਣਾ ਹੈ ਜਿਵੇਂ ਸਵੇਰੇ ਚੱਲਦੀ ਅੱਠ ਵਜੇ ਗਿਆਰਾਂ ਵਜੇ ਜਿੱਥੇ ਸੀਗਾ ਉੱਥੇ ਪਹੁੰਚਾ ਦਿੰਦੀ ਹੈ ਤੇ ਬਈ ਟਾਈਮ ਪੀਰੀਅਡ ਵੀ ਘੱਟ ਲੱਗਦਾ। ਔਰ ਟਾਈਮ ਵੀ ਸਹੀ ਹੈ ਦਿਨ ਦਾ ਵੀ ਬੱਚੇ ਨਾਲ ਇਕੱਲੇ ਜਾਣਾ ਤੇ ਦਿੱਕਤ ਵੀ ਨੀ ਹੈਗੀ ਅਤੇ ਮੈਂ ਕਿਹਾ ਚਲ ਉਸੇ ਟਾਈਮ 'ਤੇ ਜਾਂਦੀ ਹਾਂ ਦੇਖਦੀ ਹਾਂ ਹੁਣ ਮੰਡੇ ਦੀ ਮਿਲ ਜਾਏ ਵੇਟਿੰਗ ਦੀ ਜਾਂ ਤਤਕਾਲ ਵਿੱਚ ਦੇਖਾਂਗੇ ਮਿਲ ਗਈ ਵੀ ਕਿੱਧਰੋਂ ਦੀ ਵੀ ਮਿਲ ਜਾਏ ਸਲੀਪਰ ਦੀ ਮਿਲ ਜਾਏ ਇਸ, ਮਿਲ ਜਾਏ ਨਹੀਂ ਮਿਲੇਗੀ ਤੇ ਸਲੀਪਰ ਵਿੱਚ ਹੀ ਚਲੇ ਜਾਂਦਾ ਬਸ, ਸੀਟ ਕਨਫਰਮ ਮਿਲਣੀ ਚਾਹੀਦੀ ਹੈ ਬਸ,
ਹਾਂ ਏਸੀ ਦੀ ਵੀ ਵੇਟਿੰਗ'ਚ ਚੱਲ ਰਹੀ ਹੈ। ਏਸੀ ਦੀ ਵੀ ਹੋਏ ਨਾ ਕਨਫਰਮ ਮਿਲ ਜਾ ਏਸੀ ਦੀ ਵੀ ਕਨਫਰਮ ਨੀ ਹੈਗੀ,
ਹਾਂ ਸਾਡੀ ਨਾਲ ਵਾਲੀ ਭਾਬੀ ਵੀ ਗਈ ਆ ਨਾ ਉਹ ਵੀ ਇਹੀ ਟ੍ਰੇਨ ਕਿਉਂਕਿ ਅਸੀਂ ਇੱਕੋ ਹੀ ਸ਼ਹਿਰ ਦੀ ਆ ਵਾ। ਤੇ ਉਹ ਵੀ ਗਈਏ ਨਾ ਤੇ ਉਹਨੂੰ ਵੀ ਏ। ਦੀ ਨੀ ਮਿਲਲੀ ਸੀ ਕਹਿੰਦੀ ਸੀ ਹੈ ਹੀ ਨੀ ਏਸੀ ਸੀਟਾਂ ਤੇ ਫੇਿਰ ਉਹ ਉਹਨਾਂ ਦੇ ਹਸਬੈਂਡ ਫਿਰ ਆਪਣੀ ਗੱਡੀ ਛੋੜਨ ਗਏ ਨੇ ਉਹਨਾਂ ਨੂੰ ਤੇ ਬਸ ਫੇਿਰ ਪਤਾ ਕਿ ਹੁਣ ਤਿੰਨ ਚਾਰ ਦਿਨ ਰਹਿੰਦੇ ਨਾ ਫਿਰ ਕਹਿ ਨਹੀਂੀ ਸਕਦੇ ਛੋੜਨ ਜਾਓ ਨਾਲੇ ਮੇਰੇ ਬੱਚੇ ਵੱਡੇ ਹੋ ਗਏ ਨੇ ਮੈਂ ਜਾ ਸਕਦੀ ਹਾਂ ਆਰਾਮ ਨਾਲ ਕਿਹੜੇ ਨ, ਸਮਾਨ ਉਹ ਨਾ ਬੱਚਿਆਂ ਨੂੰ ਹੁੰਦਾ ਛੋਟਾ ਛੋਟਾ ਸਮਾਨ ਬੜਾ ਹੂੰ। ਤੁਹਾਡੇ ਬੱਚਿਆਂ ਨਾਲ ਕਿਹੜਾ ਸਮਾਨ ਹੋਣਾ ਤੇ ਤਦੇ ਫੇਰ ਉਹੀ ਹੋਰ ਤੁਹਾਡੇ ਉੱਥੇ
ਰੁਕਾਵਟ ਜਿ ਨਹੀਂੀ ਹੋ ਜਾਂਦੀ ਗੱਡੀ ਜਾਣ ਨਾਲ,, ਮੈਂ ਕਹਿ ਰਹੀ ਹਾਂ ਗੱਡੀ 'ਚ ਜਾਣ ਨੂੰ ਬੜੀ ਥਕਾਵਟ ਜਿਹੀ ਹੋ ਜਾਂਦੀ ਹੈ।
ਆਪਣੀ ਗੱਡੀ ਜਾਣ ਨਾਲ,
ਹਾਂ।
ਆਪਣੀ ਗੱਡੀ ਕਰਕੇ ਨਹੀਂ ਨਹੀਂ ਐਸਾ ਕੁਛ ਨਹੀਂ ਹੈਇਆ ਫਿਰ, ਆਪ ਤੇ ਆਪਣੀ ਗੱਡੀ ਤੇ ਸਗੋਂ ਆਰਾਮ ਹੈ ਮੇਰੇ ਹਿਸਾਬ ਨਾਲ ਘਰੋ ਬਵੋ, ਉਹ ਜਿੱਥੇ ਜਾਣਾ ਉੱਥੇ ਉਤਰੋ ਰਸਤੇ ਤੇ ਤੁਸੀਂ।
ਹਾਂ ਇਹ ਵੀ ਗੱਲ ਹੈ ਪਰ ਹੁੰਦਾ ਹੈ ਨਾ ਕਿ ਮਤਲਬ ਅਸੀਂ ਅਰ, ਟ੍ਰੇਨ ਹੀ ਜਾਈਏ ਤੇ ਅਸੀਂ ਟ੍ਰੇਨ ਸਾਡੀ ਸੀਟ ਹੈਗੀ ਤਾਂ ਅਸੀਂ ਉੱਥੇ ਲੇਟ ਵੀ ਜਾਈਏ। ਕਾਰ ਇਚ ਐ ਹੁੰਦੈ ਕਿ ਮਤਲਬ ਬੈਠੇ ਹੀ ਰੈਣ ਮੈਂ ਬਸ
ਬਸ ਪਤਾ ਆਦਤ ਪੈ ਗਈ ਹੁਣ ਤੁਸੀਂ ਮੰਨੋ ਕਿ ਪਿਛਲੀ ਵਾਰੀ ਅਸੀਂ ਅੰਮ੍ਰਿਤਸਰ ਗਏ ਸੀ, ਸਾਡੇ ਹੱਥ ਐਥੋਂ ਦੀ ਰਸਤਾ ਪੈਂਦਾ ਬਾਰਾਂ ਘੰਟੇ ਦਾ, ਅਸੀਂ ਅਪਣੀ ਕਾਰ ਇਚ ਈ ਗਏ ਸੀ। ਤੇ ਬੜਾ ਸੋਹਣਾ ਗਏ ਆ ਕਿ ਆਦਤ ਪੈ ਗਈ ਨਾ ਅਸੀਂ ਜਿਵੇਂ ਇੱਥੋਂ ਚੱਲੇ ਹਾਂ ਸਵੇਰੇ ਚੱਲ ਪਏ ਸੀਗੇ ਛੇ ਸੱਤ ਸੱਤ ਵਜੇ ਅਹ ਸਮਝੋ ਹਾਂ ਪੰਜ ਵਜੇ ਸਵੇਰੇ ਚੱਲ ਪਏ ਸੀ ਅਸੀ ਐਥੋਂ ਦੀ। ਪੰਜ ਵਜੇ ਚੱਲੇ ਆ ਫਿਰ ਪਹਿਲੇ ਜਿਵੇਂ ਅਹ ਰੁਕੇ ਨਾਸ਼ਤੇ ਵਾਸਤੇ ਅੰਬਾਲਾ ਵਾਲੀ ਸਾਈਡ ਰੁਕੇ ਅੱਗੇ ਜਦੋਂ ਦੀ ਪੰਜਾਬ ਲੱਗ ਗਿਆ ਨਾ ਜਿਵੇਂ ਪੰਜਾਬ ਦੇ ਖਾਣੇ ਟਰਾਈ ਕਰਦੇ ਕਰਦੇ ਅਸੀਂ ਰਾ ਤੇ ਬੜੇ ਆਰਾਮ ਨਾਲ ਮਤਲਬ ਕਿ ਅਸੀਂ ਜਲਦੀ ਨੀ ਕੀਤੇ ਜਾਣਦੇ ਕਿਉਂਕਿ ਅਸੀਂ ਨਾ ਰੂਮ ਪਹਿਲੇ ਬੁੱਕ ਕਰਾ ਲਏ ਸੀ ਕਿ ਰੂਮ ਹੈਗਾ ਤੇ ਹੁਣ ਭੱਜਣਾ ਨੀ ਪਏਗਾ ਇੱਧਰ ਉੱਧਰ ਰੂ ਦੋ ਦਿਨ ਪਹਿਲੇ ਬੁੱਕ ਿਆ ਸੀ ਫਿਰ ਅਸੀਂ ਆਰਾਮ ਨਾਲ ਲੁਧਿਆਣੇ ਰੁਕ ਕੇ ਜਿਵੇਂ ਉੱਥੇ ਖਾਇਆ ਜੋ ਉੱਥੋਂ ਦਾ ਫੇਮਸ ਸੀ ਜਿਵੇਂ ਪੰਜਾਬ ਦੇ ਤੁਹਾਨੂੰ ਪਤਾ ਹੀ ਪੰਜਾਬ ਵਿੱਚ ੋੜਦੇ ਖਾਣੇ ਬੜੇ ਸਵਾਦ ਏ ਤੇ ਬਸੀ ਓਥੇ ਰੁਕਦੇ-ਰੁਕਦੇ ਅਸੀਂ ਅਪਣੇਂ ਐ ਰੂਮ ਇਚ ਅੱਠ ਵਜੇ ਪਹੁੰਚਿਆ ਸੀ ਰਾਤੀ। ਤੇ ਅੱਠ ਵਜੇ ਪਹੁੰਚ ਕੇ ਮੂੰ ਹੱਥ ਧੋ ਕੇ ਲੋਕਲ ਜੋ ਮਾਰ ਕੇ ਤੇ ਉਹ ਘੁੰਮੇ ਤੇ ਬਾਬਾ ਦੀਪ ਸਿੰਘ ਜੀ ਦਾ ਜੋ ਗੁਰਦੁਆਰੈ ਓਥੇ ਗਏ ਅਸੀਂ। ਫਿਰ ਅਸੀਂ ਰਾਤੀ ਸੋਲਿਆ ਸੀ। ਫੇਰ ਸਵੇਰੇ ਦਰਬਾਰ ਸੈਬ ਗਏ ਸੀ ਮੱਥਾ ਟੇਕਣ, ਬਈ ਨੀ ਏਨਾ ਫੀਲ ਨੀ ਹੁੰਦਾ ਅਪਣੀ ਗੱਡੀ ਚ। ਬਸ ਆਦਤ ਪੈ ਗੀ ਨਾ ਬੱਚੇ ਵੀ ਫੇਰ ਕੰਫਰਟੇਬਲ ਲੱਗਦੈ, ਕਿਉਂ ਚੌਂਕੜੀ ਤੇ ਵੱਜ ਜਾਂਦੀ ਗੱਡੀ ਚ
ਹਾਂ ਇਹਮਤੀ ਹੈ। ਬ ਫਿਰ ਹਾਂ ਫਿਰ ਜਾਂਦਾਏ ਨਾ ਫਿਰ ਆਪਣੇ ਆਪ ਬਸ ਜਿੱਥੇ ਜਾਣਾ ਉੱਥੇ ਚਲੇ ਜਾਈਏ ਇਹ ਆਉਂਦਾ ਹੈ ਫਿਰ ਅਸੀਂ ਅਗਰ ਉੱਥੇ ਦਰਬਾਰ ਸਾਹਿਬ ਟ੍ਰਨ ਹੀ ਜਾਈਏ ਅਸੀਂ ਉੱਥੇ ਪਹਜ ਗਏ ਤੇ ਫ ਨਾ ਲੋਕ ਮਾਰਕੀਟ ਜੋ ਹੁੰਦੀ ਸਾਨੂੰ ਫਿਰ ਐਵੇਂ ਘੁੰਮਣੀ ਪੈਂਦੀ ਹੈ ਹਾਂ ਹਾਂ
ਬਿਲਕੁਲ ਫ ਹਾਂ, ਪਤੈ ਹੁਣ ਲੋਕਲ ਅਸੀਂ ਜਿੰਨੇ ਗੁਰਦੁਆਰੇ ਦੇਖਣੇ ਸੀ ਯਾ ਕਿੱਧਰੇ ਵੀ ਜਾਣਾ ਸੀ, ਯਾ ਖਾਣ ਵਸਤੇ ਦੇਖ ਰਹੇ ਸੀ। ਜਿਵੇਂ ਸਰਚ ਮਾਰਿਆ ਕਿ ਉੱਧਰ ਜਾਣਾ ਹੈ। ਤੇ ਫੇਰ ਆਪਣੀ ਗੱਡੀ ਚ ਫਟਾ ਫਟ ਚਲੇ ਜਾਂਦੇ ਸੀ। ਐਵੇਂ ਪਤਾ ਹੀ ਹੁੰਦਾ ਬਾਹਰ ਨਿਕਲੋ ਆਟੋ ਪਕੜੋ ਰਿਕਸ਼ਾ ਪਕੜੋ, ਫੇਰ ਜਾਓ ਓਹ ਵੀ ਥਕਾਵਟ ਕਰਦਾ ਜੇ ਪਤੈ।
ਹਾਂ, ਉਹ ਹਾਂ, ਉਹ ਥੋੜ੍ਹਾ ਹਾਂ, ਗੱਡੀ ਚ ਤੇ, ਫਿਰ ਇਹੀ ਹੁੰਦਾ ਨਾ, ਆਪਣੇ ਆਪ ਮਰਜ਼ੀ, ਆਪਣੀ ਮਰਜ਼ੀ ਨਾਲ, ਚਲੇ ਜਾਓ। ਅਗਰ ਤੁਹਾਨੂੰ, ਐਥੇ ਜਿਆਦਾ ਦੇਰ ਨਹੀਂ ਰੁਕਣਾ, ਤੇ ਐਥੇ ਔਵੇਂ ਕਰ ਲੋ। ਜਿੱਥੇ, ਤੁਹਾਨੂੰ ਜਿਆਦਾ ਦੇਰ ਰੁਕਣਾ, ਉੱਥੇ ਆਪਣੇ ਆਪ ਮਤਲਬ ਨਾ, ਟਾਈਮ ਪੂਰਾ ਮੈਨੇਜ ਕਰਕੇ ਚੱਲ ਸਕਦੇ ਹਾਂ, ਉੱਥੇ ਫਿਰ ਹੁੰਦਾ ਕਿ, ਰਾਤ ਹੋ ਰਹੀ, ਹਾਂ। ਰਾਤ ਹੋ ਰਹੀ ਏ, ਘਰ ਜਾਣਾ ਏ, ਹੁਣ ਜਿਆਦਾ ਦੇਰ ਬਾਹਰ ਨੀ ਘੁੰਮਣਾ, ।
ਹਾਂ- ਹਾਂ, ਐਹ ਹੋ ਜਾਂਦੈ ਬਸ, ਪਤੈ ਕਿ ਦਿੱ ਦਿੱਕਤ ਇਹ ਸੀ ਹੁਣ ਜਿਵੇਂ, ਇੱਕ ਵਾਰੀ ਅਸੀਂ ਬੱਚੇ ਨੂੰ ਮਨਾ ਕਰ ਰਹੇ ਸੀ, ਸ਼ਾਮੀ ਘੁੰਮਣ ਨੂੰ ਅਸੀਂ, ਰੂਮ ਨੂੰ ਬਾਹਰੋਂ ਬੱਚੇ, ਕਹਿੰਦੇ ਸਾਨੂੰ ਛੋੜ ਜਾਓ ਤੇ, ਅੰਦਰ ਟੀਵੀ, ਟੂਵੀ ਤੇ ਹੈ ਈ ਸੀ, ਤੇ ਫੋਨ ਵੀ ਸੀ ਬੱਚਿਆਂ ਕੋਲ। ਤੇ, ਅਸੀਂ ਰੂਮ ਨੂੰ ਬਾਹਰੋਂ ਤਾਲਾ ਲਗਾਇਆ, ਅਸੀਂ ਦੋਨੋ ਘੁੰਮ ਕੇ ਗਏ। ਉਹ ਬੱਚਿਆਂ ਨੇ ਜੋ ਖਾਣਾ ਸੀ, ਉਹ ਅਸੀਂ ਉਹਦਾ ਨਾ ਬਾਹਰੋਂ ਲੈ ਆਏ। ਤੇ, ਹਾਂ ਬਸ ਐਵੇਂ ਕੀਤਾ, ਬਈ ਠੀਕ ਲੱਗਿਆ ਸਾਡਾ ਸਫ਼ਰ ਸੋਹਣਾ ਗਿਆ। ਬਸ, ਹੁਣ ਦੇਖਨੀ ਆ, ਹੁਣ ਟ੍ਰੇਨ ਵੈਸੇ, ਹੁਣ ਤਾਂ ਟ੍ਰੇਨ ਵਿੱਚ ਹੀ ਜਾਵਾਂਗੀ। ਕਿਉਂਕਿ ਇਕੱਲੇ ਬੇਟੇ ਨੇ ਈ, ਜਾਣਾ ਔਰ ਮੈਂ ਜਾਣਾ, ਫੇਰ ਹਾਂ। ਕਿਉਂਕਿ ਫੇਰ ਜਾਓ ਨਾ, ਗੱਡੀ ਜਾਓ ਫੇਰ ਮਨ ਕਰਦਾ, ਫੇਰ ਵਾਪਸ ਨਾਲ ਈ ਆਜੋ।
ਤੇ, ਚਾਰ-ਪੰਜ ਦਿਨ ਰਹਿ ਕੇ ਆਵਾਂਗੇ ਤੇ ਫੇਰ ਹੋਏਗਾ ਈ ਨਾ, ਉਥੇ ਰਹਿਣਾ ਏ, ਹਾਂ ਹੋਰ ਮੈਂ, ਕੀ ਪੁੱਛ ਰਹੀ ਸੀ?
ਅ, ਰੂਮ ਤੁਸੀਂ ਪਹਿਲੇ ਤੋਂ ਈ, ਬੁੱਕ ਕਰਾ ਕੇ ਰੱਖ ਲਿਆ ਬਹੁਤ ਸਹੀ ਹੋਇਆ। ਮੈਂ-ਮੈਂ ਵੀ ਇਹ ਸੋਚਦੀ ਹਾਂ। ਕਿ ਸਾਨੂੰ ਕਿੱਥੇ ਵੀ ਜਾਣਾ ਨਾ ਸਾਨੂੰ, ਜਿਵੇਂ ਅਸੀਂ ਦੇਹਰਾਦੂਨ ਜਾ ਰਹੇ ਆਂ, ਸ਼ਿਮਲਾ ਜਾ ਰਹੇ ਆਂ, ਨੈਨੀਤਾਲ ਜਾ ਰਹੇ ਆਂ। ਤੇ ਸਾਨੂੰ ਉੱਥੇ ਦਾ ਨਾ, ਰੂਮ ਪਹਿਲੇ ਤੌੰ ਹੀ ਬੁੱਕ ਕਰਾਕੇ ਰੱਖਣਾ ਚਾਹੀਦਾ, ਵਰਨਾ ਕਿਉਕਿ ਤੁਹਾਨੂੰ ਪਤਾ ਹੈ ਕਿ, ਇਹ ਵਕੇਸ਼ਨਸ ਦਾ ਟਾਈਮ ਚੱਲ ਰਿਹਾ। ਰੂਮ, ਤੇ ਮਿਲ ਹੀ ਨਹੀਂ ਪਾਂਦੇ ਬਿਲਕੁਲ ਵੀ, ਤੇ ਫੇਰ ਐਵੇਂ ਨੀ, ਉਹ ਨਹੀਂ ਹੋ ਪਾਂਦੀ, ਖੇਚਲ ਨਹੀਂ ਹੋ ਪਾਂਦੀ। ਕਿ ਸਾਨੂੰ ਫੇਰ, ਰੂਮ ਵਾਸਤੇ ਰੁਲਣਾ ਨਹੀਂ ਪੈਂਦਾ।
ਹੁਣ, ਤੁਸੀਂ ਮੰਨੋਗੇ ਅਸੀਂ ਨਾ, ਉਧਰ ਹੋਟਲ ਵਾਲੇ ਦਾ, ਨੰਬਰ ਲੈ ਕੇ ਰੱਖ ਲਿਆ ਦੈ, ਸਾਡੇ ਕੋਲ ਨੰਬਰ ਹੈ। ਅਸੀਂ, ਹੁਣ ਜਦੋਂ ਜਾਣਾ ਹੈ। ਜਿਵੇਂ ਮੇਰੇ ਚਾਚਾ, ਚਾਚੀ ਗਏ ਨੇ, ਉਹਨਾਂ ਨੇ ਵੀ ਉੱਧਰ ਹੀ ਰੁਕਣਾ ਸੀ। ਤੇ, ਉਹਨਾਂ ਨੇ ਸਾਡੇ ਕੋਲ ਰੂਮ ਵਾਲੇ ਦਾ, ਉਹੀ ਹੋਟਲ ਵਾਲਿਆਂ ਦਾ ਨੰਬਰ ਲੈ ਲਿਆ। ਤੇ ਉਹਨੂੰ ਕੋਲ ਕੀਤੀ, ਉਹਨੇ ਪਹਿਲੇ ਹੀ ਰੂਮ ਬੁੱਕ ਕਰ ਲਿਆ ਸੀ। ਕਿਉਂਕਿ ਵੀਕਐੰਡ ਤੇ ਕਹਿੰਦੇ ਨੇ, ਬੜੀ ਮੁਸ਼ਕਿਲ ਹੁੰਦੀ ਹੈ, ਰੂਮ ਮਿਲਣੀ। ਇਸ ਕਰਕੇ, ਅਸੀਂ ਤੇ ਨਾ ਉਹਨਾਂ ਦਾ ਨੰਬਰ ਹੀ, ਸੇਵ ਕਰ ਲਿਆ, ਕਿ ਬਸ ਉਹਨਾਂ ਦਾ ਹੀ ਲੈ ਲਿਆ। ਤੇ, ਓਧਰ ਹੀ ਰੁਕੇ, ਉਧਰੋਂ ਹੀ ਆ ਗਏ। ਤੇ ਵਾਪਿਸ ਤੇ ਏਹ ਹਾਂ, ਬਈ ਆ ਸਹੀ ਰਹਿੰਦਾ ਏ।
ਤੇ ਜਿਆਦਾਤਰ ਨਾ, ਵੀਕਐਂਡ ਤੇ ਯਾ ਅਸੀਂ ਜਦੋਂ ਦਰਬਾਰ ਸਾਹਿਬ ਗਏ ਸੀ, ਅਸੀਂ ਵੀਕਐਂਡ ਤੇ ਗਏ ਸੀ। ਸਾਨ ਮੂੰ ਰੂਮ ਤੇ ਬੜੀ ਮੁਸ਼ਕਲ ਹੀ ਮਿਲਿਆ। ਤੁਸੀਂ ਸੋਚੋ ਕਹਿ ਰਹੇ ਸੀ, ਤੁਸੀਂ ਅੱਜ ਤੁਹਾਨੂੰ ਮਤਲਬ ਬਾਰਾਂ ਘੰਟੇ ਵਾਸਤੇ, ਸਿਰਫ ਤੁਹਾਨੂੰ
ਹੂੰ -ਹੂੰ, ਹੂੰ- ਹੂੰ, ਹਾਂ ਓਹੀ ਨਾ ਤੇ ਹਾਂ, ਉਹ ਪਤਾ ਕੀ ਹੁੰਦਾ ਹੈ। ਜਿੰਨਾ ਮਰਜ਼ੀ ਤੁਸੀਂ ਘੁੰਮ ਲਉ ਅਗਰ ਤੁਹਾਡੀ ਨੀਂਦਰ ਰਾਤ ਦੀ ਪੂਰੀ ਹੋ ਜਾਂਦੀ ਹੈ, ਨਾ ਅਗਲੇ ਦਿਨ ਫੇਰ ਤੁਸੀਂ ਫਰੈਸ਼ ਹੋ, ਤੇ ਕਿਧਰੇ ਵੀ ਘੁੰਮ ਸਕਦੇ ਹੋ। ਅਗਰ, ਤੁਹਾਡੀ ਨੀਂਦਰ ਹੀ ਨਹੀਂ ਪੂਰੀ ਹੋਏਗੀ ਫਿਰ ਘੁੰਮੋਗੇ? ਇਹ ਹੀ ਨਾ, ਹਾਂ ਅਸੀਂ ਤਾਂ ਤੱਦ ਹੀ ਪਹਿਲੇ ਹੀ ਰੂਮ ਕਰਾ ਲਿਆ ਸੀ, ਕਿ ਰਾਤੀ ਰਾਤੀ, ਹੁਣ ਅਸੀਂ ਜਿਵੇਂ, ਅਸੀਂ ਗਏ ਆ, ਥੱਕੇ ਹੋਏ, ਅੱਠ ਵਜੇ, ਅਸੀਂ ਬਾਹਰ ਘੁੰਮੇ ਆ, ਅਸੀਂ ਫੇਰ ਨਾ ਜਿਵੇਂ, ਸਵੇਰ ਦੇ ਅਸੀ ਨਹਾਤੇ ਤੇ ਹੈ ਨਹੀਂ, ਫੇਰ ਅਸੀਂ ਦਰਬਾਰ ਸਾਹਿਬ ਨੀ ਗਏ। ਅਸੀਂ ਬਾਹਰੋਂ ਹੀ ਖਾ ਲਿਆ। ਉਵੇਂ ਦਰਬਾਰ ਸਾਹਿਬ ਦੇ ਬਾਹਰੋਂ ਦੇਖ ਆਏ ਸੀ ਸਾਰਾ, ਤੇ ਬਈ ਅੰਦਰ ਨੀ ਗਏ। ਤੇ, ਅਸੀਂ ਫੇਰ ਬਾਹਰੋਂ ਖਾ ਕੇ, ਫੇਰ ਅਸੀਂ ਸਵੇਰੇ ਚਾਰ ਪੰਜ ਵਜੇ, ਨਹਾ ਧੋ ਕੇ ਅਸੀਂ, ਦਰਬਾਰ ਸੈਬ ਲਾ, ਚਲੇ ਗਏ ਸੀ ਮੱਥਾ ਟੇਕਣ। ਫਿਰ, ਅਸੀਂ ਬਸ ਫਿਰ, ਉਸ ਸ਼ਾਮੀ ਫੇਰ ਅਸੀਂ ਬਾਰਾਂ ਇੱਕ ਇੱਕ ਵਜੇ ਜਿਵੇਂ ਮੱਥਾ ਟੇਕ ਕੇ ਲੰਗਰ ਛੱਕ ਕੇ ਅਸੀਂ ਆਏ। ਫੇਰ ਅਸੀਂ ਰੂਮ ਵਿੱਚ ਇੱਕ ਦੋ ਘੰਟੇ ਆਰਾਮ ਕੀਤਆ। ਤਾਂ ਫੇਰ, ਸ਼ਾਮੀ ਮਾਰਕੀਟ ਚ ਘੁੰਮ ਲਿਆ, ਤੇ ਬਈ ਐੰਵੇ ਚ ਸੋਹਣਾ ਹੋ ਗਿਆ ਸੀ, ਸਾਡਾ ਨਾ। ਘੁੰਮਣਾ, ਹਾਂ ਇਹ ਚੰਗਾ ਹੋ ਗਿਆ ਸੀ, ਸੋਹਣਾ ਸਾਡਾ। ਹੋਰ, ਤੁਸੀਂ ਸੁਣਾਓ?
ਚਲੋ ਫਿਰ ਠੀਕ ਹੈ ਮੈਂ ਨਾ ਕਰਦੀ ਤੁਹਾਨੂੰ ਬਾਅਦ 'ਚ
ਹਾਂਜੀ ਫਿਰ ਕਰਾਂਗੇ ਗੱਲ ਓਕੇ ਜੀ ਸਤਿ ਸ਼੍ਰੀ ਅਕਾਲ।
ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ।